ਸ ਸਾ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਭਾਅ ਜੀ ਠੀਕ ਠਾ ਜੇ?
ਵਧੀਆ ਭਾਅਜੀ ਤੁਸੀਂ ਸੁਣਾਓ ਭਾਅਜੀ?
ਵਧੀਆ ਭਾਜੀ ਵਧੀਆ, ਅੱਜ ਬੜੇ ਦਿਨਾਂ ਬਾਅਦ ਫੋਨ ਭਾਜੀ ਕੀਤਾ ਤੁਸੀਂ, ਕੀ ਗੱਲ ਹੋ ਗੀ ਫੋਨ ਈ ਨੀ ਕਰਦੇ ਤੁਸੀਂ, ਮੈਨੂੰ ਕਰਨਾ ਪਿਆ, ਯਾਦ ਈ ਨੀ ਆਂਦੀ ਯਾਰ। ਤੁਹਨੂੰ ਸਾਡੀ, ਹਾ।
ਮੈਂ ਥੋੜਾ ਬਿਜੀ ਸੀ ਮੈਂ, ਮਸੂਰੀ ਗਿਆ ਵਾ ਸੀ ਆਪਣੇ ਆਵ ਯਾ ਘਰ ਦੇ ਆ ਨਾਲ ਤੇ ਬ ਉੱਥੇ ਰਾਤ ਪਈ ਗੀ ਸੀ। ਤੇ ਅੱਜ ਰਾਤੀ ਆਇਆ ਸੀ ਫਿਰ ਮੈਂ ਕਿਹਾ, ਉੱਠਿਆਂ ਤਾਹਡਾ ਫੋਨ ਆਗਿਆ ਨਾਲੀ।
ਅੱਛਾ-ਅੱਛਾ-ਅੱਛਾ। ਵਧੀਆ ਗੱਲ ਏ ਭਾਜੀ ਘੁੰਮਣਾ ਰਹਿਣਾ ਚਾਈਦਾ ਪਹਾੜਾਂ ਵਿੱਚ, ਹੋਰ ਉੱਥੇ ਦਾ ਮਾਹੌਲ ਠੀਕ ਸੀ?
ਹਾਂਜੀ-ਹਾਂਜੀ ਮਾਹੋਲ ਠੀਕ ਸੀ। ਟੈਨਜਰ ਇੰਸਟਾਗ੍ਰਾਮ ਤੇ ਨਾ-ਨਾ-ਨਾ ਠੰਡਕ ਹਾਂ ਥੋੜੀ ਬਹੁਤ ਸੀ। ਪਰ ਇੰਨੀ ਠੰਡਕ ਨਈ ਸ
ਅੱਛਾ-ਅੱਛਾ ਤੇ ਉੱਥੇ ਆਪਣਾ ਉਹ ਗਏ ਸੀ ਕਲਾਊਡ ਐਂਡ ਤੇ?
ਹਾਂਜੀ ਹਾਂਜੀ ਗਏ ਸੀ।
ਭਾਅਜੀ ਉੱਥੇ ਜੁਲਾਈ ਦੀ ਮਹੀਨੇ ਵਿੱਚ ਮਜ਼ਾ ਆਉਂਦਾ ਜੇ, ਬਾਦਲ-ਬਾਦਲ ਮੂੰਹ ਤੇ ਆਉਂਦੇੁ ਹੁਦੇ ਉਸ ਟਾਈਮ
ਤੁਸੀਂ ਫੇਰ ਸਾਨੂੰ ਪਹਿਲਾਂ ਦੱਸਦੇ ਨਾ ਫੇਰ ਅਸੀਂ ਜਾਂਦੇ
ਭਾਜੀ ਮੈਨੂੰ ਪਤਾ ਨਿ ਸੀ ਤੁਸੀਂ ਚੱਲੇ ਓ ਅੱਜ ਇੰਨੀ ਜਲਦੀ ਚੱਲੇ ਓ ਕੋਈ ਨੀ ਅਗਲੇ ਮਹੀਨੇ ਫਿਰ ਬਣਾ ਲਓ ਮੁੰਡੇ ਮੁੰਡੇ ਚੱਲੇ ਆ ਹੋਣ
ਕੋਈ ਨੀ ਕੋਈ ਨੀ ਅਗਲੇ ਮਹੀਨੇ ਫਿਰ ਚੱਲ ਦਾਂਗੇ ਅਸੀਂ।
ਹਾਂਜੀ ਭਾਜੀ ਅਗਲੇ ਮੈਨੂੰ ਮੁੰਡੇ ਮੁੰਡੇ ਚੱਲਣੇ ਆ ਮਜ਼ਾ ਆਏਗਾ ਭਾਜੀ ਨਾਲੇ ਹੋਰ ਸੁਣਾਓ ਭਾਜੀ ਬੱਚਿਆ ਦਾ ਕੀ ਹਾਲ ਚਾਲ ਹੈ
ਬਸ ਬੱਚੇ ਠੀਕ ਨੇ ਬਸ ਹੋਰ ਤੁਸੀ ਸੁਣਾਓ
ਭਾ ਵਧੀਆ ਜੀ ਭਾਜੀ ਵਧੀਆ।
ਮੈਂ ਕਿਹਾ ਮੈਂ-ਮੈਂ ਪਾਰਟੀ ਕਰਨੀ ਸੀ, ਆਪਣੀ ਬਰਡੇ ਪਾਰਟੀ ਤੇ ਦੱਸੋ ਕਿੱਥੇ ਕਰਾਂ ਮੈਂ
ਭਾਜੀ ਤੁਸੀਂ ਬਜਟ ਦੱਸੋ‌ਆਪਣਾ ਕਿੰਨਾ ਕੁ ਤੁਹਾਡਾ।
ਬਜ਼ਟ ਤਾ ਕੋਈ ਨੀ ਬਸ ਵਧੀਆ ਪਾਟੀ ਹੋਵੇ।
ਵਧੀਆ ਪਾਰਟੀ ਭਾਜੀ, ਤੁਸੀਂ ਅ ਆਪਣਾ ਆਈਓ ਇਹਦੇ ਵਿੱਚ ਹਰਿਆਣਾ 'ਚ ਈ ਕਰਨੀ ਐ। ਮਤਲਬ ਜਗਾਦਰੀ ਯਮਨਾ ਨਗਰ 'ਚ ਈ ਕਰਨੀ ਆ ਬਾਹਰ ਬੂਰ ਅੰਬਰਸਰ ਵਗੈਰਾ ਜਿਵੇਂ ਹੋ
ਯਮੁਨਾ ਨਗਰ 'ਚ ਈ ਵਗੈਰਾ ਦੇਖਲੋ। ਮਤਲਬ ਜਿਆਦਾਤਰ
ਯਮੁਨਾ ਨਗਰ 'ਚ ਹੋਜੇ ਭਾਜੀ, ਫਿਰ ਆਪਾਂ ਚਲ ਜਾਨੇ ਆ ਉੱਥੇ ਥ੍ਰਰੀ ਚੀਅਰਸ ਦੇ ਥ੍ਰਰੀ ਚੇਅਰ ਚਲ ਜਾਣੇ ਆ। ਜਾਂ ਬਾਬਸ 'ਚ ਬਹਿ ਜਨੇ ਆ।
ਅੱਛਾ ਏ ਵਧੀਆ ਵੇ
ਭਾਜੀ ਬਾਬਾ ਸੇਕ ਇੱਕ ਨੰਬਰ ਏ ਥਰੀ ਚੀਅਰ ਥੋੜਾ ਐਵੇਂ ਹੀ ਹੈ ਮਤਲਬ ਉਥੇ ਸਰਵਿਸ ਥੋੜੀ ਆਵੇ ਆ
ਵੈਸੇ ਮਤਲਬ ਕਿ ਸੈਟਿਕ ਵਗੈਰਾ ਹੈਗਾ ਵੇ
ਹਾਂਜੀ ਹੈ ਸੋਹਣਾ ਬੜਾ
ਅੱਛਾ ਅੱਛਾ
ਹਾਂਜੀ
ਮਤਲਬ ਪ੍ਰੋਮਿਓ ਲੈਣ ਨਾਲ ਜਾਵਾਂ ਮਤਲ ਮੈਂ ਸਚਿਆ ਸੀ ਪ੍ਰੋਮਿਓ ਲੈਣ ਜਾਵ ਪਹਿਲੇ
ਨਹੀਂ ਜੇ ਤੁਸੀਂ ਆਪਣਾ ਜ਼ਿਆਦਾ ਹਾਈਫਾਈ ਜਗ੍ਹਾ ਚਾਹੁੰਦੇ ਹੋ ਮਤਲਬ ਫਿਰ ਤੇ ਤੁਸੀਂ ਰੋਮੀਓ ਲੈਣ ਜਾਓ ਜ਼ਰੂਰ ਜਾਓ ਫਿਰ ਤੇ ਉਹ ਬੜੀ ਵਧੀਆ ਜਗ੍ਹਾ ਬੜੀ ਨਾਈਸ ਜਗ੍ਹਾ ਉਹ
ਓ ਅੱਛਾ ਅੱਛਾ
ਹਾਂਜੀ
ਫਿਰ ਮੈਂ ਵੇਖਾਂਗਾ ਸਾਬ ਨਾਲ ਜੋ ਸਾਬ ਬੈਠਿਆ
ਹਾਂਜੀ ਹਾਂਜੀ ਉੱਪਰ ਬੁੱਕ ਕਰਾ ਲੇਨਾ ਟੈਰਸ ਬੁੱਕ ਕਰਾਉਣਾ ਬਾਹਰ ਵਾਲੀ ਜਗ੍ਹਾ ਅੰਦਰ ਵਾਲੀ ਜੇ ਤੁਸੀਂ ਰਾਤੀ ਜਾਣਾ ਫਿਰ ਤੇ ਬਾਹਰ ਵਾਲੀ ਜਗਾ ਲਾਓ ਜੇ ਤੁਸੀਂ ਸਵੇਰੇ ਜਾਣਾ ਫਿਰ ਅੰਦਰਾਲੀ ਕਰਓ ਕਿੳ ਸਵੇਰੇ ਗਰਮੀ ਹੋਏਗੀ ਬਾਹਰ ਸਾੜ ਜਾਣਗੇ ਸਾਰੇ
ਅੱਛਾ ਅੱਛਾ ਤੇ ਏਹ ਕਿ ਮਤਲਬ ਹੁੰਦਾ ਹੈ ਕਿ ਪਲੇਟਸ ਵਗੈਰਾ ਹੁੰਦੀ ਹੈ ਜਾਂ ਮਤਲਬ ਜੋ ਮੰਗਵਾਉਣਾ ਮੰਗਵਾਓ
ਨਹੀਂ ਭਾਜੀ ਉਥ ਹੁੰਦਾ ਹੈ ਜਿਵੇਂ ਤੁਸੀ ਪੀਜ਼ਾ ਮੰਗਾਇਆ ਤਹਾਨੂੰ ਪੀਜ਼ਾ ਦੇ ਪੈਸ ਦੇਣਗੇ ਵਸੇ ਉਹ ਮੁਫਤ ਉੱਪਰ ਵੀ ਲਾ ਦਿੰਦੇ ਨੇ ਵੈਸੇ ਉਹ ਔਰ ਉਹਨਾਂ ਨਾਲ ਗੱਲ ਕਰੋ ਨਾ ਬ ਐਵੇਂ ਐਵੇਂ ਪਾਰਟੀ ਦੇਣੀ ਆ ਕਰਕੇ ਤੇ ਉਹ ਕਰ ਦਿੰਦੇ ਨੇ ਹਿਸਾਬ
ਅੱਛਾ ਅੱਛਾ ਨਾ ਕਈ ਹੁੰਦੇ ਨਾ ਚਾਹੇ ਮਤਲਬ ਕਿ ਸਨੈਕਸ ਦਾ ਆਈਟਮ ਹੋ
ਹਾਂਜੀ ਭਾਜੀ ਉਹ ਹੁੰਦਾ ਸੀ ਪਹਿਲੇ ਪਹਿਲੇ ਹੁੰਦਾ ਸੀ ਭਾਜੀ ਪਰ ਹੁਣ ਨੀ ਹੈਗਾ ਉਹ ਉਹ ਚੀਜ਼ ਨਾ ਉਹ ਆਪਣਾ ਕੀ ਕਹਿੰਦੇ ਨੇ ਆਪਣਾ
ਜਾਂਦੇ ਹਾਂ
ਉਹਨਾਂ ਨਾਲ ਆਪਾਂ ਗੱਲ ਕਰਾਂਗੇ ਨਾ ਉਹਨਾਂ ਨਾਲ ਉਹ ਕਰਕੇ ਦੇਣਗੇ ਸਿਸਟਮ ਸਾਰਾ ਕੁਛ
ਅੱਛਾ ਅੱਛਾ ਸਹੀ ਗੱਲ ਸਹੀ ਕਹਿੰਦੇ ਅ ਸੀ ਹੁਣ ਪਹਿਲਾਂ ਜਾਂਦੇ ਰਹਿੰਦੇ ਸੀ
ਪਿੱਛੇ ਅਸੀਂ ਉਥੇ ਗਏ ਸੀ ਅਹ ਪੰਜ ਤਾਰਾਂ ਅਸੀਂ
ਅੱਛਾ ਜੀ
ਪੰਜ ਤਾਰਾ ਨਹੀਂ ਉਹ ਟੀਕਾ ਐਕਸਪ੍ਰਸ ਹਾਂ ਟੀਕਾ ਐਕਸਪ੍ਰੈਸ ਤੇ ਉੱਥੇ ਦਾ ਹਿਸਾਬ ਸੀ ਕਿ ਚਾਰ। ਸਨੈਕਸ ਤੇ। ਦਾਲ ਮੱਖਣੀ, ਪਨੀਰ ਤੇ ਲੱਛਾ ਪਰਾਂਠਾ। ਠਾ ਯ ਨਾਨ ਜਾਂ ਕੁਛ ਵੀ।
ਭਾਜੀ ਉਹ ਬਣਵਾਈ ਦੀ ਉਹਨਾਂ ਨੇ ਸਪੈਸ਼ਲ। ਜਿਵੇਂ ਤੁਸੀਂ ਬੰਦੇ ਅਗਰ ਜਾਓਗੇ ਨਾ। ਉੱਥੇ, ਤੁਹਾਨੂੰ ਦੱਸ ਦੇ ਕਹਿ ਦੇਣਗੇ, ਉਹ ਵੀ ਤੁਸੀਂ ਚੀਜ਼ਾਂ ਸਿਲੈਕਟ ਕਰ ਲਉ ਇਹ ਇਹ ਚੀਜ਼ਾਂ ਚੋਂ ਐ ਚੀਜ਼ਾਂ ਸਿਲੈਕਟ ਕਰ ਲੋ ਇਹ ਨੀ ਆ ਕੇ ਤੁਹਾਨੂੰ ਮੈਨਊ। ਵੱਖਰਾ ਦਿੰਦੇ ਨੇ ਉਹ ਮਤਲਬ ਇੱਕ ਹਿਸਾਬ ਦਾ ਆਪ ਬਣਾ ਕੇ ਦਿੰਦੇ ਨੇ ਉਹ ਕਹਿੰਦੇ ਨੇ ਬਈ ਤੁਸੀਂ ਚੀਜ਼ਾਂ ਸਿਲੈਕਟ। ਕਰ ਲੋ ਤੇ ਆਪਣਾ ਆਪਾਂ ਤੁਹਾਨੂੰ ਦੱਸ ਦਾਂਗੇ ਕਿੰਨੇ ਰੁਪਏ ਦੀ ਪਲੇਟ ਤੁਹਾਡੀ ਪਏਗੀ‌
ਅੱਛਾ ਅੱਛਾ।
ਜੇ ਉਹ ਕਹਿਣਗੇ ਤੁਸੀਂ ਇੱਕ ਮੇਨ ਕੋਰਸ ਦੀ ਆਪਣਾ ਵੈੱਜ ਸਬਜ਼ੀ ਹੈਲੋ ਇੱਕ ਚਾਰ ਸਨੈਕ ਕਰਲੋ ਜਿਹੜੇ ਮਰਜੀ ਆ ਮੈਨਿਊ ਚ। ਤੇ ਖਿਚੜੀ ਮਰਜਟਰੀ ਕਰ ਲਓ ਇਹਦੇ ਚੋਂ ਹੀ ਐਵੇਂ ਹੁੰਦਾ ਭਾਜੀ ਸਾਫ
ਅੱਛਾ- ਅੱਛਾ।
ਹੋਰ?
ਹੋਰ, ਤੁਸੀਂ ਸੁਣਾਓ ਤੁਹਾਡਾ ਕਦੋਂ ਆਉਂਦਾ?
ਭਾਜੀ, ਮੇਰਾ ਹੁੰਦਾ ਬਾਰਾਂ ਸਤੰਬਰ ਨੂੰ।
ਅੱਛਾ -ਅੱਛਾ।
ਹਾਂਜੀ- ਭਾਅ ਜੀ।
ਮੈਂ ਸੁਣਿਆ ਸੀ, ਪਿਛਲੀ ਵਾਰ ਤੁਸੀਂ ਸ਼ਾਇਦ ਰੋਮਿਓ ਲੈਨ ਗਏ ਸੀ।
ਹਾਂਜੀ, ਭਾਜੀ ਪਿਛਲੀ ਵਾਰ ਆਪਾਂ ਰੋਬੀਓਂ ਲੈਣ ਗਏ ਸੀ।
ਕਿੰਨਾ ਖਰਚਾ ਆਇਆ ਸੀ?
ਭਾਜੀ ਮੇਰੇ ਅੱਠ ਦਸ ਜਣੇ ਸੀ, ਤੇ ਬਾਰਾਂ ਹਜ਼ਾਰ ਰੁਪਿਆ ਬਣ ਗਿਆ ਸੀ, ਮੇਰਾ।
ਅੱਛਾ- ਅੱਛਾ ਠੀਕ ਹੈ, ਕੁਛ ਨਹੀਂ ਹੈ।
ਹਾਂ, ਸਹੀ -ਸਹੀ ਹੈ, ਭਾਜੀ।
ਹਾਂਜੀ -ਹਾਂਜੀ, ਫਿਰ ਕੀ ਕੀ ਮੰਗਾਇਆ ਸੀ?
ਭਾਜੀ ਉੱਥੇ ਪੀਜ਼ੇ ਮੰਗਵਾਏ ਸੀ, ਤਿੰਨ ਚਾਰ ਆਪਾਂ। ਅਲੱਗ- ਅਲੱਗ ਮਤਲਬ, ਤੇ ਆਪਣਾ ਚਿਕਨ ਦੀ ਐ ਮੰਗਾਈਆਂ ਸੀ, ਤੇ ਪਨੀਰ ਮੰਗਾਇਆ ਸੀ, ਬਸ ਭਾਜੀ।
ਚਲੋ, ਵਧੀਆ ਗੱਲ ਏ।
ਹਾਂਜੀ, ਭਾਅ ਜੀ।
ਹੋਰ, ਤੁਸੀਂ ਸੁਣਾਓ।
ਬਸ, ਵਧੀਆ ਜੀ ਵਧੀਆ, ਹੋਰ ਕੰਮ -ਕਾਰ ਸੁਣਾਓ ਭਾਜੀ, ਤੁਹਾਡਾ ਠੀਕ ਹੈ?
ਵਧੀਆ -ਵਧੀਆ, ਭਾਜੀ। ਤੇ ਅਗਲੇ ਮਹੀਨੇ ਫੇਰ ਤੁਸੀਂ ਜਾਓਗੇ, ਤੇ ਫੇਰ ਮੈਨੂੰ ਦੱਸ ਦੇਣਾ, ਤੁਹਾਡਾ ਵੈਸੇ ਪੱਕੇ ਹੀ ਹੋਣਾ ਤਾਡਾ ਵੈਸੇ। ਤੇ ਬ੍ਰਦਰ ਵਗੈਰਾ ਵੀ ਜਾਂਦੇ ਰਹਿੰਦੇ ਨੇ ਨਾ
ਹਾਂਜੀ -ਹਾਂਜੀ, ਭਾਜੀ ਚੱਲਾਂਗੇ ਟੈਨਸ਼ਨ ਨਹੀਂ ਲੈਣੀ, ਮੈਂ ਤੁਹਾਨੂੰ ਦੱਸ ਦਾ ਗਾ ਤੁਸੀਂ ਵੀ ਨਾਲ ਚੱਲਣਾ ਸਾਡੇ ਹੀ, ਮੁੰਡੇ -ਮੁੰਡੇ ਚੱਲਾਂਗੇ ਆਪਾਂ। ਤੇ ਤਿੰਨ ਆਪਣਾ ਦੋ, ਨਾਈਟ ਤਿੰਨ ਦਿਨ, ਦਾ ਸਟੇਅ ਲਵਾਂਗੇ। ਚਾਰ, ਪੰਜ ਹਜ਼ਾਰ ਚ ਮਿਲ ਜਾਏਗਾ, ਸਾਨੂੰ ਉੱਥੇ ਵਿਲਾ ਮਿਲ ਜਾਏਗਾ ਵੱਡਾ।
ਅੱਛਾ -ਅੱਛਾ ਤੇ। ਵਿਲਾ ਦਾ ਵੀ ਖਾਸੀਅਤ ਹੈ ਨਾ ਕਿ, ਸਵਿਮਿੰਗ ਪੂਲ ਵਗੈਰਾ ਵੀ ਹੁੰਦਾ ਹੈ ਹੋਰ।
ਹਾਂਜ। ਨਹੀਂ -ਨਹੀਂ, ਭਾਜੀ ਵਿਲਾ ਦੀ ਖਾਸੀਅਤ ਇਹ ਹੈ, ਬਈ ਤੁਹਾਨੂੰ ਸਵੀਮਿੰਗ ਪੂਲ ਵੀ ਮਿਲ ਜਾ ਗਾ ਇੱਕ ਹਿਸਾਬ ਦਾ ਆਪਣਾ ਘਰ ਮਿਲ ਜਾਂਦਾ ਤੁਹਾਨੂੰ। ਦੋ ਨਾਈਟ ‌‌ਤੇ, ਤਿੰਨ ਦਿਨ ਆਸਤੇ। ਉਥੇ ਸਿਰਫ ਤੁਸੀਂ -ਤੁਸੀਂ ਹੋਵੋਗੇ, ਹੋਰ ਕੋਈ ਵੀ ਨਹੀਂ ਹੋਏਗਾ।
ਅੱਛਾ ਐਸਾ ਵੀ ਹੁੰਦਾ ਅੱਜ- ਕੱਲ, ਕਰ ਜਾਂਦਾ ਨੇ ਕਈ ਛੋਟੇ- ਛੋਟੇ, ਵਿਲੇ ਬਣੇ ਹੁੰਦੇ ਨਾ।
ਹਾਂਜੀ, ਛੋਟੇ- ਛੋਟੇ ਬੰਦੇ ਹੁੰਦੇ ਨੇ, ਤੁਹਾਨੂੰ ਮੈਂ ਜਿਵੇਂ ਰੀਲ ਭੇਜੀ ਸੀ, ਉਹ ਮਨਾਲੀ ਵਿੱਚ ਜਿਵੇਂ ਲਿਖਿਆ ਦਾ ਸੀ। ਦੋ ਡੇਜ, ਤਿੰਨ ਅ-ਓ ਤਿੰਨ ਡੇਜ ਦੋ ਨਾਈਟ ਦਾ ਚਾਰ ਹਜ਼ਾਰ ਚ ਹਾਂ, ਉਹ ਪੂਰਾ ਵਿਲਾ ਹੈ ਭਾਜੀ, ਉਹ ਪੂਰਾ ਵਿਲਾ ਮਿਲਦਾ ਫੇਰ। ਸੱਤ ਬੰਦਿਆਂ ਵਾਸਤੇ, ਹਾਂਜੀ।
ਵਧੀਆ ਹੈ, ਫਿਰ ਤੇ ਨਾਲ ਫੇਰ ਸਰਵੈਂਟ ਵੀ ਦਿੰਦੇ ਹੋਣੇ ਨੇ
ਨਹੀਂ ਪਾਜੀ ਨਾਲ ਕਿਸੇ ਨੂੰ ਉਹਨਾਂ ਨੇ ਕੁਛ ਨੀ ਦੇਣਾ। ਤੁਸੀਂ ਕੀ ਕਹਿੰਦੇ ਨੇ ਓ ਤੇ ਅਪਣਾ ਰਹੋ ਜੋ ਕਰਨਾ ਹੈ ਕਰੋ ਜੋ ਹੈ ਉੰਝ ਹੈ। ਉੱਥੇ ਇਕ ਸਿਓਰਿਟੀ ਗਾਰਡ ਜਯਾ ਬੈਠਾ ਹੋਏਗਾ ਬਸ।
ਅੱਛਾ ਨਾ, ਕਈ ਵਾਰ ਰੱਖਦੇ ਨਾ, ਸਰਵ ਕਰਨ ਵਾਸਤੇ ਕੁਛ
ਹਾਂ ਬਸ ਹੋ ਸਕਦਾ ਹੈ, ਦੇਦੇ-ਦੇਦੇ ਕਈ ਵਾਰ ਤੇ
ਅੱਛਾ-ਅੱਛਾ।
ਹਾਂਜੀ, ਅਤੇ ਉਹ ਬੁਕਿੰਗ ਕਰਾਉਣੀ ਪੈਂਦੀ ਹੈ, ਮਹੀਨਾ ਪਹਿਲਾਂ ਬੁਕਿੰਗ ਕਰਾ ਲਉ ਉਹਦੀ ਚੀਜ਼ ਦੀ। ਤੇ ਤਾਂ ਕਿ, ਬਾਅਦ ਚੋਂ ਦਿੱਕਤ ਨਾ ਆਏ, ਪਰੇਸ਼ਾਨੀ ਨਾ ਆਏ।
ਅੱਛਾ -ਅੱਛਾ।
ਹਾਂਜੀ, ਭਾਜੀ ਐਵੇਂ ਚੱਲਦਾ ਉਧਰ ਲਾ ਹਿਸਾਬ।
ਅੱਛਾ, ਤੇ ਅਸੀਂ ਮਨਾਲੀ ਜਾਣਾ ਮਤਲਬ, ਦੁਬਾਰਾ?
ਹਾਂ, ਆਪਾਂ ਮਨਾਲੀ ਜਾਵਾਂਗੇ, ਹੁਣ ਭਾਜੀ ਇਸ ਵਾਰੀ। ਉੱਥੇ ਵੀ ਹੈਗਾ ਕਲਾਊਡ ਐਂਡ ਸਾਰੀ ਜਗ੍ਹਾ ਹੁੰਦਾ ਪਾਜੀ ਕਲਾਊਡ ਐਂਡ ਪਹਾੜਾ ਦੇ ਇਲਾਕੇ ਚ ਨਾ।
ਠੀਕ ਹੈ ਠੀਕ ਹੈ।
ਕਲਾਊਡ ਐਂਡ ਉਹਨੂੰ ਕਹਿੰਦੇ ਜੋ ਸਭ ਤੋਂ ਉੱਪਰ ਹੁੰਦਾ ਭਾਜੀ ਪਹਾੜਾਂ ਤੋਂ ਵੀ ਉੱਤੇ ਜਿਹਨੂੰ ਕ ਕਹਿ ਦਿੰਦੇ ਆ ਨਾ ਉਹਨਾਂ ਨੂੰ ਕਲਾਊਡ ਐਂਡ ਕਹਿ ਦਿੰਦੇ ਹਾਂ ਆਪਾਂ।
ਅੱਛਾ, ਅੱਛਾ।
ਹਾਂਜੀ।
ਹੋਰ ਸੁਣਾਓ ਭਾਜੀ
ਬਾਹ ਵਧੀਆ ਭਾਜੀ ਵਧੀਆ। ਤੁਸੀਂ ਸੁਣਾਓ?
ਮੈਂ ਸੁਣਿਆ ਸੀ ਪਿੱਛੇ ਅੰਮ੍ਰਿਤਸਰ ਗਏ ਦੇ ਸੀ।
ਹਾਂਜੀ, ਭਾਜੀ ਉਹ ਗਏ ਸੀ। ਕੀ ਕਹਿੰਦੇ ਨੇ ਮੱਥਾ ਟੇਕਣ ਗਏ ਸੀ। ਮੈਂ ਕਿਹਾ ਬਾਬੇ-ਬਾਬੇ ਨੇ ਬੁਲਾਇਆ ਸੀ ਸਾਨੂੰ ਆਪਾਂ ਫਿਰ ਗਏ। ਬੜਾ ਮਜ਼ਾ ਆਇਆ ਪਾਜੀ ਅੱਛੀ ਟਰਿਪ ਸੀ ਮਤਲਬ ਉਹ ਵੀ। ਫੈਮਲੀ ਨਾਲ ਗਏ ਹੀ। ਦਰਸ਼ਨ ਵਧੀਆ ਹੋ ਗਏ ਹੀ ਮਤਲਬ।
ਹਾਂਜੀ-ਹਾਂਜੀ ਮੈਂ ਤੁਹਾਡੀ ਵੇਖਦਾ ਪਿਆ ਸੀ ਰੀਲਾਂ ਵਗੈਰਾ, ਸਨੈਪਸ ਵੀ ਵੇਖਦਾ ਪਿਆ ਸੀ ਤੁਸੀਂ ਸੇਵਾ ਕਰਦੇ ਪਏ ਸੀ। ਅੱਛਾ।
ਹਾਂਜੀ ਉਸ ਬਾਬੇ ਦੀ ਭਾਜੀ ਮਰਜੀ ਨਾਲ ਹੁਣੇ ਆ ਭਾਜੀ ਬਾਬਾ ਕਰਾਉਂਦਾ ਜੋ ਕਰਾਉਂਦਾ। ਹੋਰ ਸੁਣਾਓ ਪਾਜੀ?
ਬੱਸ-ਬੱਸ ਵਧੀਆ ਪਾਜੀ ਵਧੀਆ ਹੋਰ
ਬਸ ਪਾਜੀ, ਕੀ ਕਹਿੰਦੇ ਨੇ ਆਪਣਾ ਹੁਣੇ ਥੋੜ੍ਹੀ ਦੇਰ ਤੱਕ ਆਪਣਾ ਫੈਕਟਰੀ ਚਲੇ ਜਾਣਾ ਫਿਰ ਕੰਮ ਕੁਮ ਦੇਖਣਾ ਆਪਣਾ
ਹਾਂ-ਹਾਂ। ਇਹ ਵੀ ਸਹੀ ਗੱਲ ਹੈ। ਪੂਰਾ ਦਿਨ ਬਿਜੀ ਰਹਿੰਦੇ ਆ। ਬਸ ਸਵੇਰੇ ਟਾਈਮ ਹੁੰਦਾ ਸਾਡਾ, ਗੱਲ ਬਾਤ ਕਰਨ ਲਈ ਬਸ।
ਸਹੀ ਗੱਲ ਹੈ ਪਾਜੀ। ਸਵੇਰੇ ਸਵੇਰੇ ਵਾਸਤੇ ਹੀ ਟਾਈਮ ਹੁੰਦਾ ਬਸ। ਫਿਰ ਗੱਲ ਗੁੱਲ ਕਰ ਲਈ, ਦਸ ਪੰਦਰਾਂ ਮਿੰਟ ਕੇ ਤੇ ਆਪਣਾ ਫੇਰ ਬਿਜੀ ਹੋ ਜਾਂਦੀ ਦਾ ਭਾਜੀ ਗ੍ਰਸਤੀਆਂ ਚ' ਉਲਝ ਜਈਦਾ
ਹਾਂਜੀ- ਹਾਂਜੀ ਸਹੀ ਗੱਲ ਹੈ ਸਹੀ ਗੱਲ
ਹਾਂਜੀ ਭਾਜੀ
ਚਲੋ ਫਿਰ ਭਾਜੀ ਫਰ ਅਸੀਂ ਕਰਨੇ ਆ ਗੱਲ
ਾੀ ਰੁਕ ਜਾਓਦ
ਕਰਨੇ ਆ ਫਿਰ ਫੋਨ ਆ ਰਿਹਾ ਸੀ ਨਾ ਬੱਚਿਆਂ ਨੂੰ
ਅੱਛਾ ਕੋਈ ਗੱਲ ਨਹੀਂ, ਭਾਅ ਜੀ ਕੋਈ ਗੱਲ ਨਹੀਂ। ਠੀਕ ਹੈ ਜੀ।
ਠੀਕ
ਉਹਕੇ, ਭਾਈ।